ਹੈਲੋ ਸਤਿ ਸ੍ਰੀ ਅਕਾਲ ਜੀ ਜੀਵੇਂ
ਸਤਿ ਸ਼੍ਰੀ ਅਕਾਲ ਜੀ
ਚੱਲ ਤੌਡੇ
ਜੀ ਮੇਰੇ ਵਧੀਆ ਤੁਸੀਂ ਦੱਸੋ ਤੁਹਾਡੇ ਹ ਹਾਲ ਚਾਲ ਨੇ
ਮੈਂ ਵੀ ਵਧੀਆ ਨੇ, ਔਰ ਘਰ ਪਰਿਵਾਰ ਸਭ ਵਧੀਆ ਨੇ?
ਜੀ ਸਭ ਵਧੀਆ। ਤੁਸੀਂ ਦੱਸੋ, ਤੁਹਾਡੇ ਕੀ ਹਾਲ - ਚਾਲ ਨੇ?
ਮੈਂ ਵੀ ਵਧੀਆ ਨੇ, ਔਰ ਕੀ ਚੱਲ ਰਿਹਾ ਸੀ?
ਜੀ ਔ ਮੈਂ ਜੀ ਔ ਸੋਸ਼ਲ ਮੀਡੀਆ 'ਤੇ ਦੇਖੋ ਸਰਚ ਵਰਚ ਕਰ ਰਿਹਾ ਸੀ। ਦੇਖ ਰਿਹਾ ਸੀ ਅੱਜ-ਕੱਲ੍ਹ ਅਜ-ਕੱਲ੍ਹ ਦੀ ਸੋਸ਼ਲ ਮੀਡੀਆ, ਬੜੀ ਅੱਜ- ਕੱਲ੍ਹ, ਓਹਦੀ ਪਾਵਰਜ ਬਹੁਤ ਜ਼ਿਆਦਾ ਵੱਧ ਗਈ ਏ ਸੋਸ਼ਲ ਮੀਡੀਆ ਦੀ ਅਜ-ਕੱਲ।
ਇਹ ਤੇੇ ਹੈ ਹੀ।
ਅਤੇ ਸੋਸ਼ਲ ਮੀਡੀਆ ਅੱਜ-ਕੱਲ੍ਹ ਵਧੀਆ ਵੀ ਹੋ ਗਿਆ ਤੇ ਬਹੁਤ ਬੇਕਾਰ ਵੀ ਹੋ ਗਿਆ ਹੈ ਤੇ ਕਦੀ-ਕਦੀ ਸਮਝ 'ਚ ਨੀ ਆਂਦਾ ਕਿ ਆਪਣੇ ਘਰ-ਪਰਿਵਾਰ, ਬੱਚਿਆਂ ਦੇ ਸਾਹਮਣੇ ਖੋਲਿਏ ਕਿ ਨਾ ਖੋਲੀਏ। ਅੱਜ-ਕੱਲ ਇੰਨਾ ਜ਼ਿਆਦਾ ਵੀ ਹੋ ਗਿਆ, ਗਲਤ ਵੀ। ਤੁਸੀਂ ਕੀ ਕਹਿੰਦੇ ਹੋ ਕਿ? ਸੋਸ਼ਲ ਮੀਡੀਆ ਕਿੱਦਾਂ ਦਾ ਐ? ਅੱਜ ਦੀ ਡੇਟ ਅੰਦਰ।
ਨਹੀਂ, ਅੱਛਾ ਵੀ ਹੈ ਤੇ ਬੁਰਾ ਵੀ ਹੈ। ਇਹੋ ਜਿਹੀ ਗੱਲ ਨੀ ਵੀ, ਕਾਫ਼ੀ ਚੀਜ਼ਾਂ ਨੌਲੇਜ ਦੀ ਵੀ ਆ ਮਿਲਦੀਆਂ ਤੇ ਕੁਛ ਇਹੋ ਚੀਜ਼ਾਂ ਹੁੰਦੀਆਂ ਕਿ ਸਾਨੂੰ ਅਸੈਪਟ ਕਰਨੀ ਹੈ ਕਿ ਨਹੀਂ ਕਰਨੀ। ਐ ਸਾਡੇ ਉੱਪਰ ਹੁੰਦਾ। ਤੇ ਤੁਸੀਂ ਕੀ ਲੇਟੈਸਟ ਦੇਖਣਾ ਹੈ? ਸੋਸ਼ਲ ਮੀਡੀਆ ਦਾ, ਹਾਂਜੀ।
ਸੋਸ਼ਲ ਮੀਡੀਆ ਦੀ ਅਗਰ ਗੱਲ ਕਰੀਏ ਨਾ, ਤਾਂ ਸੋਸ਼ਲ ਮੀਡੀਆ ਨੂੰ ਬੰਦ ਹੋ ਜਾਣਾ ਚਾਹੀਦਾ ਕਿਉਂਕਿ ਸੋਸ਼ਲ ਮੀਡੀਆ ਨਾ ਅੱਜ ਦੀ ਡੇਟ ਦੇ ਅੰਦਰ ਇੰਨੀ ਜ਼ਿਆਦਾ ਗੰਦੀ ਪਾਵਰ ਹੋ ਚੁੱਕੀ ਹੈ। ਪਾਵਰ ਇੱਕ ਅੱਛੀ ਵੀ ਹੁੰਦੀ ਹੈ। ਪਰ ਸੋ-ਸੋਸ਼ਲ ਮੀਡੀਆ ਦੀ ਅੱਜ-ਕੱਲ੍ਹ ਪਾਵਰ ਇੰਨੀ ਜਿਆਦੇ ਗੰਦੀ ਹੋ ਚੁੱਕੀ ਹੈ, ਇੰਨੀ ਚੀਪ ਹੋ ਚੁੱਕੀ ਹੈ ਕਿ ਜਿਹਦੇ ਕਰਕੇ ਨਾ ਅਸੀਂ ਆਪਣੇ ਸੋਸ਼ਲ ਮੀਡੀਆ ਨੂੰ ਅਸੀਂ ਆਪਣੇ ਫੈਮਲੀਜ਼ ਦੇ ਵਿੱਚ, ਘਰ ਪਰਿਵਾਰ ਦੇ ਵਿੱਚ, ਬੱਚਿਆਂ ਦੇ ਵਿੱਚ, ਅਗਰ ਅਸੀਂ ਉਹਨੂੰ ਖੋਲ੍ਹ ਨਹੀਂ ਸਕਦੇ ਸੋਸ਼ਲ ਮੀਡੀਆ ਨੂੰ। ਤੁਹਾਡੇ ਸੋਸ਼, ਆਪਣੇ ਸੋਸ਼ਲ ਮੀਡੀਆ ਦੇ ਅੰਦਰ ਕੀ ਹੈ ਕਿ ਜਿੰਨਾ ਮਰਜ਼ੀ ਤੁਸੀਂ ਸਾਫ ਸੁਥਰੀ ਚੀਜ਼ਾਂ ਭਰ ਲਓ, ਤੁਸੀਂ ਰੱਬ ਦੀ ਚੀਜ਼ਾਂ ਭਰ ਲਓ। ਕੁਛ ਵੀ ਚੀਜ਼ ਭਰ ਲਓ ਪਰ ਜਦ ਉਹ ਅਸੀਂ ਰੀਲਸ ਅਗਰ ਅਸੀਂ ਓਪਨ ਕਰ ਲਈਏ ਜਾਂ ਕੋਈ ਉਹਦੇ ਅੰਦਰ ਐਡਸ ਆ ਜਾਂਦੀਆਂ ਨੇ ਤੇ ਉਹ ਇੱਦਾਂ ਇਧਾਂ ਦੀ ਅਡਲਟ ਦੀ ਚੀਜ਼ ਜਾਇ
ਉਹ ਚੀਜ਼ਾਂ ਕੀ ਹੁੰਦੀਆਂ। ਹਾਂਜੀ, ਉਹ ਤੇ ਹੈ ਹੀ, ਉਹ ਤੇ ਬੈਡ ਇਫੈਕਟ ਦਿੰਦੇ ਨੇ ਭਾਵੇਂ ਬੱਚਿਆਂ ਦੇ ਅੰਦਰ ਬੱਚੇ ਵੀ ਫੋਨ ਯੂਜ ਕਰਦੇ ਨੇ ਤੇ ਇਹੀਓ ਰਹਿੰਦਾ ਕਿ ਬੱਚਿਆਂ ਦੇ ਕੋਲ ਏ ਵਾਲੀਆਂ ਚੀਜ਼ਾਂ, ਮਤਲਬ ਬੈਡ ਚੀਜ਼ਾਂ ਨਾ ਈ ਦੇਖੇ ਤੇ ਇਫੈਕਟ ਤੇ ਬੁਰੇ ਹੈਗੇ ਨੇ ਤੇ ਕੁਛ ਅੱਛ, ਬਹੁਤ ਅੱਛੇ ਵੀ ਹੈਗੇ ਨੀਗੇ। ਇਹੋ ਜਿਹੇ ਨੇ, ਇਹੋ ਜੀ ਚੀਜ਼ ਨੀ ਕਿ ਨੌਲੇਜ ਸਾਨੂੰ ਅੱਛੀ ਮਿਲਦੀ ਹੈ। ਹੁਣ ਦੇਖੋ, ਕੁਛ ਵੀ ਨੌਲੇਜ ਲੈਣੀ ਹੋ ਤੋ ਸਾਨੂੰ ਅੱਛੀ ਨੌਲੇਜ ਵੀ ਦੇਗਾ ਹੁਣ ਨਾ।
ਜੀ, ਜੀ ਇੰਟਰਨੈੱਟ ਵਧੀਆ ਪਰ ਸੋਸ਼ਲ ਮੀਡੀਆ ਵਧੀਆ। ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਮੈਂ ਗੱਲ ਕਹਾਂ ਕਿ ਅੱਜ-ਕੱਲ੍ਹ ਲੋਕਾਂ ਨੇ ਪਹਿਲੇ ਕੀ ਹੁੰਦਾ ਸੀ ਕਿ ਲੋਕ ਸੂਟ ਸਲਵਾਰ ਪਾਉਂਦੇ ਸੀ ਅਤੇ ਉਹਦੇ 'ਚ ਡਾਂਸ ਕਰਦੇ ਸੀ ਜਾਂ ਮੂਵੀਜ਼ 'ਚ ਆਉਂਦੇ ਸੀ। ਤੇ ਉਹਨੂੰ ਸੋਸ਼ਲ ਮੀਡੀਆ ਦੀ ਪਾਵਰ ਕਹਿੰਦੇ ਸੀ ਕਿ ਹਾਂ ਇੱਕ ਵਧੀਆ, ਇੱਕ ਅੱਛੀ ਇਮੇਜ ਹੈਗੀ ਹੈ ਪਰ ਅੱਜ ਦੇ ਡੇ ਅੰਦਰ ਕੁੜੀਆਂ ਨੇ, ਲੋਕਾਂ ਨੇ, ਮੁੰਡਿਆਂ ਨੇ, ਛੋਟੇ-ਛੋਟੇ ਕੱਪੜੇ ਪਾਉਣਾ ਇੱਕ ਦੂਸਰੇ ਨਾਲ ਚਿਪਕ-ਚਿਪਕ ਕੇ ਵੀਡੀਓਜ਼ ਬਣਾਉਣਾ ਉਹ, ਬੱਚਿਆਂ ਨੂੰ ਲੇ ਕੇ, ਔਰ ਸਾਡੀ ਹਰ ਇੱਕ ਚੀਜ਼ ਨੂੰ ਲੈ ਕੇ, ਸੋਚ ਨੂੰ ਲੈ ਕੇ, ਬਹੁਤ ਹੀ ਗਲਤ ਇਫੈਕਟ ਪਾ ਰਹੀ ਹੈ। ਅਗਰ ਅਸੀਂ ਕਿਸੀ ਫੈਮਿਲੀ ਮੈਂਬਰ ਦੇ ਨਾਲ ਅਗਰ ਅਸੀਂ ਬੈਠ ਕੇ, ਅਗਰ ਅਸੀਂ ਕਿਸੀ ਵੀ ਸੋਸ਼ਲ ਮੀਡੀਆ ਪਲੇੈਟਫਾਰਮ ਨੂੰ ਅਗਰ ਅਸੀਂ ਔਨ ਕਰਦੇ ਆਂ। ਠੀਕ ਐ, ਤਾਂ ਓਹ ਸਾਡੇ ਬਾਰੇ ਕੀ ਸੋਚੇਗਾ ਕਿ ਯਾਰ ਐ ਦੇਖ ਇੱਦਾਂ
ਨੀਂ, ਇਹੋ ਜਿਹੀ ਗੱਲ ਨੀਗੀ, ਅਸੀਂ ਅਗਰ ਪਲਸ ਪੌਇੰਟ ਦੇਖੀਏ ਨਾ
ਚੀਜ਼ ਹੋ ਰੀ ਤੇ ਕਈ ਚੀਜ਼ ਵਧੀਆ ਵੀ ਹੋ ਰੀ ਏ।
ਨਹੀਂ ਅਗਰ ਬੂਰੀ ਚੀਜ਼ ਨੂੰ ਹਟ ਕੇ ਅਗਰ ਚੱਲਾਂਗੇ ਤੇ ਸਾਨੂੰ ਸਾਰੀ ਚੀਜ਼ਾਂ ਨਾਲ ਅੱਛੇ ਬੈਨੀਫਿਟਸ ਹੈਗੇ ਨੇ। ਅੱਛੀਆਂ ਚੀਜ਼ਾਂ ਦੀ ਨੌਲੇਜ ਸਾਨੂੰ ਮਿਲਦੀ ਪਈ ਹੈ। ਹੁਣ ਸਾਨੂੰ ਕਿਵੇਂ ਮਿਲਦੀ ਪਈ ਹੈ ਸਾਰੀ ਨੋਲੇਜ? ਫੋਨਾਂ ਦੇ ਥਰੂ, ਇਹਨਾਂ ਦੇ ਥਰੂ ਜਾਂ ਜਿੰਨੀ ਵੀ ਇਹ ਰੀਲਾਂ ਚੱਲਦੀ ਪਈਆਂ ਹੈ। ਕੀ-ਕੀ ਹੋ ਰਿਹਾ ਕਿ ਸਾਰੀ ਲੇਟੈਸਟ ਚੀਜ਼ਾਂ ਸਾਨੂੰ ਪਤਾ ਚੱਲਦੀ ਹੈ। ਇਹਨਾਂ ਦੇ ਥਰੂ ਤੇ ਪਤਾ ਚੱਲਦੀ ਏ ਕਿ ਕੀ ਲੇਟੈਸਟ ਆਉਣ ਵਾਲੇ ਏ ਤੇ ਕੀ ਲੇਟੈਸਟ ਹੋਣ ਵਾਲੇ ਏ? ਤੇ ਇਹ ਸੋਸ਼ਲ ਮੀਡੀਆ ਦੇ ਥਰੂ ਪਤਾ ਚੱਲਦੀ ਏ। ਹੁਣ ਨਿਊਜ਼ ਵਗੈਰਾ ਆਂਦੀ ਏ ਤੇ ਸਾਨੂੰ ਥੋੜੀ ਨਾ ਪਤਾ ਚਲੇਗਾ, ਕਿਵੇਂ ਕੀ ਹੋ ਰਿਹਾ ਦੁਨੀਆਂ ਦੇ ਅੰਦਰ ਕੀ ਨੀ ਹੋ ਰਿਹਾ? ਤੇ ਸਾਨੂੰ ਨਿਊਜ਼ ਦੇ ਅੰ ਨਿਊਜ਼
ਜੀ ਬਿਲਕੁਲ, ਤੁਸੀਂ ਸਈ ਕਹਿ ਰੇ ਓ। ਬਿਲਕੁਲ, ਤੁਸੀਂ ਸਹੀ ਕਹਿ ਰੇ ਓ, ਕਿਉਂਕਿ ਅੱਜ ਦੀ ਡੇਟ ਅੰਦਰ ਜਿਵੇਂ ਅਸੀਂ
ਕਿੱਧਰੇ ਜਾਣਾ, ਸਾਨੂੰ ਪਤਾ ਹੋ ਕਿ ਏਧਰ ਕੀ ਓ ਰਿਆ? ਏਧਰ ਰਸਤੇ ਖ਼ਰਾਬ ਹੈਗੇ ਨੇ ਜਾਂ ਬਾੜ ਆ ਗਈ ਏ ਤੇ ਕੀ ਆ ਗਿਆ ਭੂਕੰਪ ਆ ਗਿਆ ਤੇ ਇਹ ਚੀਜ਼ਾਂ ਦੀ ਨੌਲੇਜ ਵੀ ਸਾਰੀਆਂ। ਦੇਖੋ, ਕੌਣ ਦੱਸੇਗਾ? ਇਹ ਸੋਸ਼ਲ ਮੀਡੀਆ ਤੇ ਸਾਨੂੰ ਦੱਸਦੀ ਏ ਕਿ ਫਲਾਨੀ ਜਗ੍ਹਾ ਤੇ ਐ ਹੋ ਰਿਹਾ ਤੇ ਓ ਹੋਰੇਆ। ਤੇ ਅਸੀਂ ਅਵੇਅਰ ਹੋ ਜਾਈਏ। ਤੇ ਮੈਂ ਨੀ ਸੋਚਦੀ ਕਿ ਬੁਰੇ ਈਫੈਕਟ ਏ ਹੈਗੇਨੇ ਪਲੱਸ ਪੌਇੰਟ ਤੇ ਬੋਹਤ ਹੈਗੇ ਨੇ
ਜੀ ਜਿਵੇਂ ਮੈਂ ਹੁਣ ਦੇਖ ਰਿਹਾ ਜਿਵੇਂ ਹੁਣੇ ਹੋੁਣੇ ਸਾਡੇ ਕੋਲ ਬਿਲਕੁਲ ਬਿਲਕੁਲ ਹੋਣੇ ਹੁਣੇ ਨੋਟੀਫਿਕੇਸ਼ਨਸ ਆਈਆਂ ਨੇ ਠੀਕ ਹੈ ਮੇਰੇ ਕੋਲ ਦੋ ਹਣੇ ਹੁਣੇ ਨੋਟੀਫਿਕੇਸ਼ਨ ਆਈਆਂ ਨੇ ਸੋਸ਼ਲ ਮੀਡੀਆ ਤੋਂ ਹੀ ਕਿ ਅਗਲੇ ਚਾਰ ਘੰਟੇ ਅੰਦਰ ਅੰਦਰ ਸਾਡੀ ਅਪਣੀ ਜਿਸ ਜੱਥੇ ਅਸੀਂ ਰੇ ਰਏ ਆਂ ਸਾਡੇ ਮੈਂ ਜਿਸ ਜਿਸ ਸਾਈਡ ਮੈਂ ਰੇ ਰੇਆਂ ਇਸ ਏਰੀਏ ਦੇ ਅੰਦਰ ਸੱਠ ਤੋਂ ਸੱਤਰ ਸੱਠ ਤੋਂ ਸੱਤਰ ਪ੍ਰਤੀ ਕਿਲੋਮੀਟਰ ਦੀ ਰਫਤਾਰ ਦੇ ਨਾਲ ਹਵਾ ਚੱਲਣ ਲੱਗੀ ਏ ਧਿ ਆਂਦੀ ਤੂਫਾਨ ਚੱਲਣ ਲੱਗੀ ਏ ਅਤੇ ਅਪਣੇ ਘਰ ਪਰਿਵਾਰ ਦੇ ਅੰਦਰ ਰਹੋ
ਹਮ ਉਹ ਤੇ ਹੈ ਹੀ ਹੁਣ ਬਾਰਿਸ਼ ਦੀਆਂ ਚੇਤਾਵਨੀਆਂ ਬਾਰਿਸ਼ ਦੀਆਂ ਚੇਤਾਵਨੀਆਂ ਹੁੰਦੀਆਂ ਕਿ ਇੰਨੀ ਬਾਰਿਸ਼ ਪਏਗੀ ਜਾਂ ਇੰਨਾ ਮੌਸਮ ਖ਼ਰਾਬ ਮਿਲੇਗਾ ਤੇ ਇਹ ਕੌਣ ਦਿੰਦਾ ਇਹ ਸਾਰੀ ਸੋਸ਼ਲ ਮੀਡੀਆ ਹੀ ਸਾਨੂੰ ਦਿੰਦੀ ਆ ਅਸੀਂ ਤਾਂ ਕੋਈ ਖ਼ਬਰ ਨੀ ਲੈ ਸਕਦੇ ਨਾ ਇਹਨਾਂ ਦੀਆਂ ਮੌਸਮ ਦੀਆਂ ਤੇ ਹਰ ਜਗ੍ਹਾ ਦੀਆਂ ਤੇ ਭਾਵੇਂ ਕਿਹੜੀ ਜਗ੍ਹਾ ਚ ਤੁਸੀਂ ਜਾਣਾ ਹੋ ਤੇ ਇਹ ਜਗ੍ਹਾ ਦੇ ਅੰਦਰ ਇਹ ਹੋ ਰਿਹਾ ਹੈ ਜਾਂ ਕਿਸੇ ਦੀ ਘਰ ਦੇ ਅੰਦਰ ਮਤਲਬ ਬੜੀ ਜ਼ਿਆਦਾ ਚੀਜ਼ਾਂ ਹੋ ਰਹੀਆਂ ਗਲਤ ਉਹੀਓ ਚੀਜ਼ਾਂ ਉਹ ਸਾਰੀ ਦੱਸਦੇ ਨੇ ਕਿ ਤੁਸੀਂ ਅਵੇਅਰ ਹੋ ਜਾਓ ਘਰ ਪਰਿਵਾਰ ਦੇ ਅੰਦਰ ਆਪਣੇ
ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਅੱ ਜਿਵੇਂ ਕੋਈ ਸੌਗ ਸੁਨਾਇਕ ਮੂਵੀ ਦੇਖਣੀ ਹੈ ਪਹਿਲੇ ਕੀ ਹੁੰਦਾ ਸੀ ਕਿ ਸਾਨੂੰ ਇੱਕ ਮੂਵੀ ਦੇਖਣ ਵਾਸਤੇ ਵੀ ਸਾਨੂੰ ਪਹਿਲੇ ਟਿਕਟ ਖਰੀਦਣੀ ਪੈਂਦੀ ਸੀ ਟਿਕਟ ਹਲ 'ਚ ਜਾ ਕੇ ਫਿਰ ਸਾਨੂੰ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਦਾ ਸਾਨੂੰ ਸ਼ੋਅ ਮਿਲਦਾ ਸੀ ਫਿਰ ਅਸੀਂ ਉਸ ਦਿਨ ਫਿਰ ਛੁੱਟੀ ਕਰਦੇ ਸੀ ਛੁੱਟੀ ਕਰਨ ਤੋਂ ਬਾਅਦ ਫਿਰ ਅਸੀਂ ਉਸ ਮੂਵੀ ਨੂੰ ਦੇਖਣ ਜਾਂਦੇ ਸੀ ਅੱਜ ਕੱਲ੍ਹ ਕੀ ਹੈ ਕਿ ਉਹੀ ਮੂਵੀ ਦੇਖਣੀ ਹੈ ਅਗਲੀ ਮੂਵੀ ਆਉਣ ਵਾਲੀ ਹੈ ਉਹਦਾ ਸਾਨੂੰ ਪਹਿਲੇਾਂ ਹੀ ਸਾਨੂੰ ਪ੍ਰਚਾਰ ਬਣਾਣ ਪੁਰਾਣੀ ਮੂਵੀ ਦੇਖਣੀ ਹੋਏ ਤੇ ਭਾਵ ਨੂੰ ਦੇਖ ਸਕਦੇ ਹਾਂ ਪਹਿਲੇ ਕੀ ਹੁੰਦਾ ਸੀ ਕਿ ਅਗਰ ਇੱਕ ਮੂਵੀ ਨਿਕਲ ਗਈ ਤਾਂ ਉਸ ਮੂਵੀ ਦਾ ਆਨੂੰ ਇੰਤਜ਼ਾਰ ਕਰਨਾ ਪੈਂਦਾ ਸੀ ਅਗਲੇ ਪਤਾ ਨਹੀਂ ਕਿੰਨੇ ਮਹੀਨਿਆਂ ਬਾਅਦ ਸਾਡੇ ਫਿਰ ਥੀਏਟਰ 'ਤੇ ਲੱਗੇਗੀ ਲੱਗੇਗੀ ਵੀ ਕਿ ਨਹੀਂ ਲੱਗੇਗੀ ਅੱਜ ਬੰਦਾ ਉਹੀ ਸੋਸ਼ਲ ਮੀਡੀਆ ਪਾਵਰ ਤੋਂ ਬੰਦਾ ਦੇਖ ਖ ਲੈਂਦੈ ਕਿਸੀ ਰੱਬ ਦੀ ਕੋਈ ਬਾਣੀ ਪੜ੍ਹਨੀ ਹੋਏ ਜੀ ਕਿਸੇ ਮੰਦਰ ਦਾ ਪਾਠ ਸੁਣਨਾ ਹੋਏ ਕੁਛ ਵੀ ਚੀਜ਼ ਕਰਨੀ ਹੈ
ਓਹ ਤੇ ਹੈ ਓਹ ਤੇ ਹੈ ਹੁਣ ਬੁੱਕਾਂ ਖੋਲਨ ਦੀ ਕੋਈ ਜਰੂਰਤ ਨੀ ਪੈਂਦੀ ਅ ਪਾਠ ਪੜ੍ਹਨ ਦੇ ਮਤਲਬ ਜੋ ਵੀ ਹੋ ਸਾਨੂੰ ਫੋਨਾਂ ਦੇ ਥਰੂ ਹੀ ਤੇ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਕੋਈ ਵੀ ਵਚਨ ਹੋ ਕੁਛ ਭੀ ਹੋ ਅਸੀਂ ਫੋਨਾਂ ਦੇ ਥਰੂ ਮਦਦ ਦੇ ਨਾਲ ਓਹਨਾਂ ਦੀ ਸਾਰੀ ਚੀਜਾਂ ਕਰ ਸਕਨੇ ਆਂ ਤੇ ਭਾਵੇਂ ਸਾਨੂੰ ਕੋਈ ਬੁੱਕ ਵੁੱਕ ਵੀ ਪੜ੍ਹਨੀ ਹੋ ਨੋਵਲ ਵਗੈਰਾ ਵੀ ਸਾਨੂੰ ਪੜ੍ਹਨੀ ਹੋ ਨਾ ਸਾਨੂੰ ਬੁੱਕ ਖਰੀਦਣ ਦੀ ਕੋਈ ਲੋੜ ਨੀ ਗੀ ਫੋਹਨਾਂ ਦੇ ਅੰਦਰ ਸੋਸ਼ਲ ਮੀਡੀਆ'ਹ ਅੰਦਰ ਸਾਨੂੰ ਸਾਰੀ ਖ਼ਬਰ ਹੋ ਜਾਏਗੀ ਤੁਸੀਂ ਉੱਧਰ ਵੀ ਪੜ੍ਹ ਸਕਨੋ ਓ ਸਾਰੀ ਨੌਲੇਜ ਤੁਸੀਂ ਉੱਧਰ ਵੀ ਲੈ ਸਕਨੇ ਓ ਤੇ ਮਤਲਬ ਐਓ ਹੇ ਕਿ ਸੋਸ਼ਲ ਮੀਡੀਆ ਨੇ ਕੁੱਛ ਖਰਚ ਖਰਚੇ ਦੇ ਨਾਲ ਵੀ ਬਚਾਅ ਕੀਤਾ ਹੈ ਸਾਡਾ ਕਾਫ਼ੀ ਖਰਚੇ ਸਾਡੇ ਬਚ ਜਾਂਦੇ ਨੇ ਮੀਡੀਆ ਦੇ ਹੈਣਾ ਜੋ ਅਸੀਂ ਘਰ ਬੈਠ ਕੇ ਸਾਰਾ ਹਾਂਜੀ ਸਾਰੀ ਚੀਜਾਂ ਅਸੀਂ ਕਰ ਲੈਂਣੇ ਆ ਘਰ ਬੈਠ ਕੇ ਸਾਰੀ ਚੀਜਾ ਦੀ ਨੌਲੇਜ ਲੈ ਲੈਂਨੇ ਆਂ ਭਾਵੇਂ ਭਗਵਾਨ ਦਾ ਨਾਮ ਹੋਵੇ ਤੇ ਪਾਵੇ ਪੁਰਾਣੀਆਂ ਮੂਵੀਜ਼ ਹੋਵੇ ਤੇ ਪੁਰਾਣੀਆਂ ਚੀਜ਼ਾਂ ਹੋਵੇ ਉਹੀਓ ਚੀਜ਼ਾਂ ਪੜ੍ਹ ਕੇ ਅਸੀਂ ਆਪਣੇ ਜੀਵਨ ਦੇ ਅੰਦਰ ਉਤਾਰਦੇ ਵੀ ਹਾਂ ਜੋ ਪਲੱਸ ਪੁਆਇੰਟ ਹੁੰਦੇ ਨੇ ਪੋਜ਼ਟਿਵ ਚੀਜ਼ਾਂ ਹੁੰਦੀਆਂ ਉਹ ਅਸੀਂ ਫੋਲੋ ਵੀ ਕਰਨੇ ਆ ਤੇ ਇਹ ਚੀਜ਼ਾਂ ਦੇ ਨਾਲ ਵੀ ਬੜੀ ਅੱਛਾ ਲੱਗਦੈ ਕਿ ਚਲੋ ਫੋਨਾਂ ਦੇ ਥਰੂ ਅਸੀਂ ਸਾਰੀ ਚੀਜਾ ਦੇਖ ਲਿੱਤੀਆਂ ਪੜ੍ਹ ਲਿੱਤੀਆਂ ਤੁਸੀਂ ਕੀ ਕਰਦੇ ਓ ਮਤਲਬ ਸੋਸ਼ਲ ਮੀਡੀਆ ਦਾ ਯੂਜ ਕਿਵੇਂ ਕਿਵੇਂ ਕਰਦੇ ਓ
ਜੇ ਮੈਂ ਤਾਂ ਦੇਖੋ ਸੋਸ਼ਲ ਮੀਡੀਆ 'ਤੇ ਆਪਣਾ ਯੂਜ਼ ਯੂਜ਼ ਕਰਦਾ ਕਿ ਜਿਵੇਂ ਮਤਲਬ ਕਿ ਅਸੀਂ ਯੂਟਿਊਬਜ਼ ਵਗੈਰਾ 'ਤੇ ਵੀਡੀਓਜ਼ ਵਗੈਰਾ ਪਾ ਲਿੱਤੀਆਂ ਫੇਸਬੁੱਕ ਵਗੈਰਾ 'ਤੇ ਵੀਡੀਓ ਪਾ ਲਿੱਤੀਆਂ ਠੀਕ ਹੈ ਇੰਸਟਾਗ੍ਰਾਮ 'ਤੇ ਵੀਡੀਓਜ਼ ਫੋਟੋਸ ਪਾ ਲਿੱਤੀਆਂ ਓਹਨਾਂ ਦੀ ਮਤਲਬ ਕਿ ਨਾਲ ਐਕਸਪਲੋਰ ਕਰ ਲਿੱਤਾ ਕਿ ਹਾਂ ਕੀ ਅੱਜ ਕੱਲ੍ਹ ਚੱਲ ਰਿਹਾ ਕਿਹੜਾ ਟਰੈਂਡਿੰਗ ਸੌਂਗ ਚੱਲ ਰਿਹਾ ਟਰੈਂਡਿੰਗ ਵੀਡੀਓ ਹੋ ਗਈ ਗੁਰਬਾਣੀ ਵਾ ਸੁਣ ਲਿੱਤੀ ਆਪਣੀ ਜਿਸ ਜਗ੍ਹਾ 'ਤੇ ਅਸੀਂ ਜਾ ਨਹੀਂ ਸਕਦੇ ਜਿਵੇਂ ਮੰਨ ਕੇ ਚੱਲੋ ਕਿ ਸਾਡੇ ਕੋਲ ਇੰਨਾ ਟਾਈਮ ਇੰਨਾ ਪੈਸਾ ਨਹੀਂ ਹੈਗਾ ਅਸੀਂ ਅਮਰਨਾਥ ਨਹੀਂ ਜਾ ਸਕਦੇ ਅਸੀਂ ਓੱਥੇ ਗੋਲਡਨ ਟੈਂਪਲ ਨਹੀਂ ਜਾ ਸਕਦੇ ਅਸੀਂ ਓੱਥੇ ਦਰਸ਼ਨ ਕਰ ਲੈਂਦੇ ਹਾਂ ਇੰਨੀ ਵਰਲਡ ਦੇ ਅੰਦਰ ਇੰਨੇ ਮੰਦਰ ਇੰਨੇ ਗੁਰਦੁਆਰੇ ਇੰਨੇ ਮਨ ਮਸਜਿਦ ਇੰਨੇ ਚਰਚ ਹੈਗੀਆਂ ਨੇ ਕਿ ਅਸੀਂ ਜਾ ਨਹੀਂ ਸਕਦੇ ਪਰ ਸਾਨੂੰ ਉਹਨਾਂ ਦੀ ਨੌਲੇਜ ਚਾਹੀਦੀ ਏ ਸਾਨੂੰ ਉਥੇ ਮੱਥਾ ਟੇਕ ਉਹ ਅਸੀਂ ਔਨਲਾਈਨ ਅਸੀਂ ਕੱਢ ਸਕਦੇ ਹਾਂ ਸਾਡੀ ਸੋਸ਼ਲ ਮੀਡੀਆ ਅੱਜੱਲ ਨਜ਼ਰ
ਅੱ ਅੱਛੀ ਹਾਂ ਬਿਲਕੁਲ ਅੱਛੀ ਮਤਲਬ ਬਾਤ ਕਹੀਏ ਕਿ ਪਾਵਰ ਬਹੁਤ ਜਿਆਦਾ ਆਗੀਈ ਹੈ ਤੇ ਅਸੀਂ ਲਾਈਵ ਦਰਸ਼ਨ ਵੀ ਕਰ ਲੈਂਨੇ ਆਂ ਐ ਚੀਜ ਵਿ ਕਿੰਨੀ ਅੱਛੀ ਹੈਗੀ ਹੈ ਨਾ ਕਿ ਸਾਨੂੰ ਕੋਈ ਮੈਚ ਵੀ ਦੇਖ ਨੋ ਲਾਈਵ ਤੋਂ ਅਸੀਂ ਦੇਖ ਲੈਂਨੇ ਆਂ ਤੇ ਇਹਹ ਚੀਜ਼ਾਂ ਵੀ ਬਹੁਤ ਅੱਛੀ ਹੈ ਕਿ ਅਸੀਂ ਕਈ ਦੂਰ ਨੀ ਜਾ ਸਕਦੇ ਹਾਂ ਘਰ ਦੇ ਅੰਦਰ ਬੈਠ ਕੇ ਵੀ ਸਭ ਚੀਜ਼ਾਂ ਦੇ ਦਰਸ਼ਨ ਜਾਂ ਸਭ ਚੀਜ਼ਾਂ ਅਸੀਂ ਭਗਵਾਨ ਦੀਆਂ ਸਾਰੀ ਚੀਜ਼ਾਂ ਦੇਖ ਸਕਦੇ ਹਾਂ ਤੇ ਹਮ ਹੋਣ ਔਰ ਤੁਸੀਂ ਕਿਵੇਂ ਕਿਵੇਂ ਮਤਲਬ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇਓ ਮੈਂ ਤਾਂ ਦੇਖੋ ਅੱਜ ਕੱਲ ਜੋ ਰੀਲਾਂ ਬਣਦੀ ਪਈਐੰ ਪਹਿਲੇ ਜਮਾਨੇ ਸੇ ਕੁਛ ਥਾ ਰੀਲਾਂ ਵਗੈਰਾ ਹੁਣ ਦੇਖੋ ਰੀਲਾਂ ਦੀਆਂ ਕਿਤਨੇ ਲੋਕੀ ਰੀਲਾਂ ਬਨਾਉਂਦੇ ਪਏ ਨੇ ਕਿੰਨੀ ਚੀਜ਼ਾਂ ਓਹ ਦਿਖਾਂਦੇ ਪਏ ਨੇ ਘਰ ਦੀਆਂ ਚੀਜ਼ਾਂ ਤੁਸੀਂ ਘਰ ਦੀਆਂ ਚੀਜ਼ਾਂ ਦੇ ਨਾਲ ਤੁਸੀਂ ਇਹ ਵਾਲਾ ਓਇਲ ਬਣਾ ਸਕਦੇ ਹੋ ਹੇਅਰ ਵਾਸਤੇ ਤੁਸੀਂ ਇਹ ਕਰ ਸਕਦੇ ਹੋ ਪਹਿਲੇਾਂ ਤੇ ਲੋਕੀ ਘਰ ਦੇ ਨੋਰਮਲ ਤੇਲ ਯੂਜ ਕਰਦੇ ਸੀ ਘ ਬਾਲਰ ਦੇ ਅੰਦਰ ਹੁਣ ਕੀ ਹੈ ਤੁਸੀਂ ਬਾਲਰ ਦੀ ਗਰੋਥ ਕਰਨੀ ਤੁਸੀਂ ਦਸ ਚੀਜ਼ਾਂ ਫੋਨਾ ਦੇ ਅੰਦਰ ਮ ਦੇਖ ਕੇ ਤੁਸੀ ਆਪਣੇ ਘਰ ਦੇ ਅੰਦਰ ਓਇਲ ਵੀ ਬਣਾ ਸਕਦੇ ਕਾਫੀ ਚੀਜ਼ਾਂ ਦੀ ਮਦਦ ਮਿਲ ਜਾਂਦੀ ਹੈ ਅਜ ਦੇਮ ਰੀਲਾਂ ਦੇ ਥਰੂ ਕਿੰਨਾ ਕੁਛ ਹੋ ਰਿਹਾ ਹੈ
ਜੀ ਬਿਲਕੁਲ ਸਹੀ ਗੱਲ ਹੈ ਦੇਖੋ ਦੇਖੋ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਅਗਰ ਬੰਦਾ ਹਾਂਜੀ ਲੋਕ ਬਹੁਤ ਐਕਟਿਵ ਹੋ ਚੁੱਕੇ ਨੇ ਬੰਦਾ ਅਗਰ ਕਰੇ ਤਾਂ ਉਹਨੂੰ ਅਗਰ ਬੰਦਾ ਸਮਝਣ ਵਾਲਾ ਹੋਵੇ ਸੋਸ਼ ਅਗਰ ਬੰਦਾ ਸ਼ੋਸ਼ਲ ਮੀਡੀਆ ਨੂੰ ਕੋਈ ਬੰਦਾ ਸਮਝ ਸਕਦਾ ਹੈ ਕਰ ਸਕਦਾ ਅਤੇ ਬੰਦਾ ਹਰ ਕੋਈ ਅੱਗੇ ਵੱਧ ਸਕਦਾ, ਓਹ ਤੋਂ ਪੈਸਾ ਵੀ ਕਮਾ ਸਕਦਾ ਸੋਸ਼ਲ ਮੀਡੀਆ ਤੋਂ ਬੰਦਾ ਆਪਣੀ ਰੀਲਸ ਅਪਲੋਡ ਕਰ ਸਕਦਾ, ਬੰਦਾ ਉਹ ਤੋਂ ਜਿਵੇਂ ਹੁਣ ਰੋਟੀ ਰੋਟੀ ਬਣਾਣੀ ਜਿਸ ਬਦੇ ਨੂੰ ਨਹੀਂ ਆਂਦੀ ਠੀਕ ਹੈ ਬੰਦਾ ਸਬਜ਼ੀ ਬਣਾਉਣੀ ਨੀ ਆਉਂਦੀ ਉਹ ਬੰਦਾ ਉਹ ਸਿੱਖ ਸਕਦਾ ਹਰ ਇੱਕ ਚੀਜ਼ ਬੰਦਾ ਕਰ ਸਕਦਾ ਕਿੱਥੇ ਦੇ ਬੰਦੇ ਨੇ
ਮੀਡੀਆ ਈ ਐ, ਮੀਡੀਆ ਈ ਐ, ਸਾਰੀ ਚੀਜਾ ਸਾਨੂੰ ਪਤਾ ਤਾਉਂਦੀ ਹੈ ਕਿ ਹੁਣ ਕੀ ਓਹਨੇ ਵਾਲੈ ਧਰਤੀ ਦੇ ਅੰਦਰ ਹੁਣ ਬੁਝਾਲ ਕਿਵੇ ਮਤਲਬ ਕਿੱਧਰ, ਕਿੱਧਰ ਬਾੜ ਵਗੈਰਾ ਆਨੀ ਏ ਜਾਂ ਕੁਛ ਹੈ ਚੀਜ਼ਾਂ ਤੋਂ ਸਾਰੀ ਸੇਫ ਵੀ ਰੱਖਦਾ ਸੋਸ਼ਲ ਮੀਡੀਆ ਸਾਨ ਸੇਫ ਵੀ ਬਹੁਤ ਰੱਖਦਾ ਓਜੀ ਗੱਲ ਨੀ ਗੀ ਸਾਡੀ ਲਾਇਫ ਨੂੰ ਸੇਫ ਰੱਖਦੈ।
ਜੀ, ਜੀ ਚਲੋ ਹਾਂਜੀ ਧੋਨ ਠੀਕ ਹੈ, ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।